ਹੈਲੋ
ਉਹ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ,
ਵੀਰ ਜੀ
ਕੀ ਹਾਲ ਆ ਜੀ,
ਹਮਨਾ ਦ
ਸਭ ਵਧੀਆ ਵੀਰੇ ਸਭ ਠੀਕ ਠਾਕ, ਤੁਸੀਂ ਸੁਣਾਓ?
ਬਹੁਤ ਵਧੀਆ ਇਸ ਟਾਇਮ ਫ੍ਰੀ ਸੀਗਾ। ਤੁਸੀਂ ਮੈਨੂੰ ਥੋੜਾ ਜਿਹਾ ਮਤਲਬ ਆਪਣੇ ਬਾਰੇ ਦੱਸ ਦੋ ਕੀ ਕੁਛ ਤੁਹਾਡੀ ਐਜੂਕੇਸ਼ਨ ਆ ਜਾਂ ਤੁਸੀਂ, ਇਸ ਟਾਈਮ ਕੀ ਕਰ ਰਹੇ ਹੋ ਹਿਸਾਬ ਨਾਲ ਆਪਰ ਚਾਲੂ ਕਰ ਰਹੇ ਹਾਂ।
ਠੀਕ ਆ ਵੀਰੇ ਮੈਂ ਵੀਰੇ ਮੈਂ, ਗ੍ਰੈਜੂਏਟ ਹਾਂ ਤੇ ਮੈਂ ਜੋਬ ਕਰਦਾ ਵਾਂ ਮੈਨੂੰ ਪੰਦਰਾਂ ਸਾਲ ਹੋ ਕੇ ਜੋਬ ਕਰਦੇ ਨੂੰ, ਪਾਇਆ ਬੈਂਕਿੰਗ ਲਾਈਨ ਦੇ ਵਿੱਚ ਜੋਬ ਕਰਦਾ ਗੁੜਗਾਓ ਐੱਮਐਨਸੀ ਕਾਰਪੋਰੇਟ
ਹ ਹ ਮੈਸ਼ਰ
ਹਾਂਜੀ
ਮੈਂ ਕਿਹਾ ਮਤਲਬ ਵੀ ਤੁਸੀਂ ਫੁੱਲ ਮੈਚਓਰ ਹੋ, ਪੰਦਰਾਂ ਸਾਲ ਹੋਗੇ ਜੋਬ ਕਰਦੇ ਨੂੰ, ਮੈਂ ਤੁਹਾਡੇ ਬਾਰੇ ਥੋੜਾ ਤਾਂ ਪੁੱਛ ਰਿਹਾ ਹਾ ਫਿਰ ਮੈਂ ਉਸ ਹਿਸਾਬ ਨਾਲ ਗੱਲ ਕਰੂੰਗਾ। ਜਾਣੀ ਕਿ ਮਤਲਬ ਕਿ ਮੇਰੇ ਹਾਂਜੀ ਕਿਉਂਕਿ ਮੈਂ ਤੁਹਾਨੂੰ ਆਪ ਆਪਣੇ ਬਾਰੇ ਦੱਸਦਾ ਮੇਰਾ ਨਾਮ ਮਹਿਕਦੀਪ ਆ ਮੈਂ ਵੀ ਮਤਲਬ ਹਜੇ ਗ੍ਰੈਜੂਏਸ਼ਨ, ਚੱਲ ਰਹੀ ਆ ਕਿ ਮੇਰੀ ਕੋਈ ਜ਼ਿਆਦਾ ਖਾਸ ਏਜ ਨਹੀਂ ਮੈਂ ਸਿਰਫ ਵੀਹ ਸਾਲ ਦਾ ਗਿਆ ਹਜੇ, ਠੀਕ ਹੈ ਮਤਲਬ ਕੀ ਇਹਦਾ ਵੀ ਮੈਂ ਮਤਲਬ ਮਲਬ ਆਪਾਂ ਫਿਰ, ਇਹ ਜ ਫਰ ਅਲੱਗ ਟੋਪਿਕ ਚੱਲ ਰਿਹਾ ਜਿਵੇਂ ਕਿ, ਤੁਸੀਂ ਮੇਰੇ ਤੋਂ ਕਾਫੀ ਮਤਲਬ ਵੱਡੇ ਹੋ ਹਨਾ ਫਿਰ ਮੈਂ ਊਸੇ ਹਿਸਾਬ ਨਾਲ ਤੇਰੇ ਨਾਲ ਗੱਲ ਕਰੂੰਗਾ ਮਤਲਬ ਵੀਰੇ,
ਹਾਂਜੀ-ਹਾਂਜੀ ਕੋਈ ਹਾਂ ਹਾਂ ਕੋਈ ਵੀ ਕਿਧਰੇ ਕੋਈ ਦਿੱਕਤ ਨਹੀਂ, ਹੋਰ ਦੱਸੋ ਹੁਣ ਅੱਜ-ਕੱਲ੍ਹ ਕਿ ਮਤਲਬ ਗ੍ਰੈਜੂਏਸ਼ਨ ਰੈਗੂਲਰ ਜਾਂ ਫਿਰ ਕਿਵੇਂ ਚੱਲਦੀ ਹੈ।
ਹਾਂਜੀ ਮਤਲਬ ਗ੍ਰੈਜੂਏਸ਼ਨ ਰੈਗੂਲਰ ਚੱਲ ਰਹੀ ਹੈ ਮੇਰੀ ਵੈਸੇ ਮੈਂ ਮਤਲਬ ਕਿ ਜੋਬ ਕਰ ਰਿਹਾ ਪਰ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਵੇਂ ਅਕਾਟ ਅਕਾਊਂਟਸ ਦਾ ਜੋਬ ਕਰ ਰਿਹਾ ਮੈਂ ਅਕਾਊਂਟੈਂਟ ਐਹੋ ਜਿਹਾ
ਓਕੇ ਓਕੇ, ਕਿਹੜੀ ਫਾਰਮ ਵਿਚ
ਵਰੇ ਮੈਡੀਕਲ ਲਾਈਨ ਮੈਡੀਕਲ ਫ਼ਾਰਮ
ਓਕੇ ਓਕੇ ਓਕੇ, ਚਲੋ ਵਧੀਆ ਵਧੀਆ ਬਹੁਤ ਵਧੀਆ ਕਰੇ ਜ਼ਰੂਰੀ ਆ ਜੋਬ ਆ ਦੀ ਗੱਲ, ਨੌਕਰੀ ਜ਼ਿਆਦਾ ਜ਼ਰੂਰੀ ਆ ਹਾਂਜੀ-ਹਾਂਜੀ, ਹੋਰ ਸੁਣਾਓ?
ਬਸ ਬਹੁਤ ਵਧੀਆ ਗੱਲਬਾਤ ਤੇ ਕੁਛ ਮਤਲਬ ਕਿ ਇਹ ਤੁਹਾਨੂੰ ਮੇਰੇ ਤੋਂ ਬਹੁਤ ਜਿਆਦਾ ਐਕਸਪੀਰੀਅੰਸ ਆ ਤੇ ਮੈਂ ਤੁਹਾਡੇ ਤੋਂ ਮਤਲਬ ਕਿ, ਇੱਕ ਵੱਡਾ ਭਰਾ ਸਮਝ ਕੇ ਸੁਜੈਸ਼ਨ ਲੈਂਦਾ ਕਿ, ਆਉਣ ਵਾਲੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਤੁਹਾਨੂੰ, ਕਿ ਏ ਆਈ ਟ੍ਰੈਂਡਿੰਗ ਦੇ ਵਿੱਚ ਆ ਹਨਾ ਕਿ, ਹਰ ਕੰਮ ਏ ਆਈ ਦੇ ਨਾਲ ਹੋਣ ਲੱਗ ਗਿਆ। ਤੇ ਆਉਣ ਵਾਲੇ ਟਾਈਮ ਦੇ ਵਿੱਚ, ਮਤਲਬ ਕਿ ਜਿਹੜਾ ਇਹ ਏ ਹੀ ਏ ਇਹ ਜ ਮੋਸਟਲੀ ਬੰਦਿਆਂ ਦੀ ਜੋ ਮਤਲਬ ਰੀਅਲ'ਚ ਖਾਜੂਗਾ ਜਾਂ ਕੁਛ ਪਰਸੈਂਟ ਹੱਦ ਤੱਕ ਜਿਵੇਂ, ਹੁਣ ਕੁਛਕ ਜੋਬ ਆ ਜਿਵੇਂ ਕਿ, ਹੁਣ ਮੰਨ ਲਓ ਥੋਡੀ ਜੋਬ ਮੰਨ ਲਓ ਜਿਵੇਂ ਕਿ, ਬੈਂਕਿੰਗ ਸੈਕਟਰ ਦੇ ਵਿੱਚ ਜਿਵੇਂ ਕੋਈ ਵੀ ਕਾਉਂਟਿੰਗ ਜਾਂ ਕੁਛ ਵੀ, ਵਗੈਰਾ ਇੱਥੇ ਕੀ ਥੋਨੂੰ ਲੱਗ ਰਿਹਾ ਕਿ, ਤੁਹਾਡੀ ਜੋਬ ਏ ਆਈ ਖਾਜੂਗਾ?
ਦੇਖੋ, ਅ- ਅੱਜ ਦੀ ਡੇਟ ਵਿੱਚ ਅਗਰ ਮੈਂ ਕਮਾਂ ਤਾਂ ਮੇਰੀ ਟੀਮ ਵਿੱਚ ਤੀਹ ਬੰਦੇ ਸੀਗੇ। ਤੇ, ਏ ਆਈ ਦੀ ਬਦੌਲਤ ਉਹ ਬੰਦੇ ਪੰਦਰਾਂ ਰਹਿ ਗੇ। ਆਉਣ ਵਾਲੇ ਟਾਈਮ ਦੇ ਵਿੱਚ ਸਿਰਫ ਉਹਨਾਂ ਨੂੰ ਚਲਾਉਣ ਦੇ ਲਈ ਅਹ ''ਏ ਆਈ' ਨੂੰ ਚਲਾਉਣ ਦੇ ਲਈ ਬੰਦੇ ਚਾਹੀਦੇ ਆ। ਹੂੰ ਜ ਪਹਿਲਾਂ ਅਹ ਆਪਾਂ ਹੱਥੀਂ ਕੰਮ ਕਰਦੇ ਹੁੰਦੇ ਸੀਗੇ, ਜਾਂ ਕੋਈ ਵੀ ਐਂਟਰੀ ਵਗੈਰਾ ਪਾਉਣੀ ਜਾਂ ਫਿਰ ਕੁਛ ਵੀ ਕਰਨਾ ਉਹ ਪਹਿਲਾਂ ਆਪਾਂ ''ਮੈ ਹੱਥੀਂ ਕੰਮ ਕਰਦੇ ਸੀ। ਬਟ ਹੁਣ ਕੀ ਆ, ਹੁਣ ਤੁਸੀਂ ਜਸਟ ਇੱਕ 'ਬਟਨ ਪ੍ਰੈਸ ਕਰੋਂਗੇ ਅਹ ਕੀਬੋਰਡ ਤੇ ਬਟਨ ਦੱਬਿਆ ਤੇ, ਓ ਸਾਰੀਆਂ ਜਿਹੜੀਆਂ ਅਹ ਤੁਹਾਡੇ ਡਿਟੇਲਸ ਆ ਉਹਦੇ ਵਿੱਚ ਆ ਜਾਣੀਆਂ ਨੇ। ਤੇ, ਉਹਦੇ ਨਾਲ ਜਿਹੜਾ ਵੀ ਚੀਜ਼ ਆ, ਉਹ ਬਹੁਤ ਜ਼ਿਆਦਾ ਫਾਸਟ ਤੇ ਹੰਡਰਡ ਪਰਸੈਂਟ ਉਹਦੇ ਨਾਲ, ਸੌ-ਪ੍ਰਤੀਸ਼ਤ ਕਹਿੰਦੇ ਨੇ ਜਿਵੇਂ ਕਿ, ਬਿਨਾਂ ਐਰਰ ਦੇ ਬਿਨਾਂ ਕੋਈ ਰੁਕਾਵਟ ਦੇ ਉਹ ਚੀਜ਼ ਹੋ ਜਾਣੀ।
ਮੰਨਲੋ ਆਪ ਮੈਨੂੰ ਨ ਨਹੀਂ ਵਰਕ ਕਰ ਰਿਹਾ ਹੈ ਕੋਈ
ਹਾਂ ''ਮੈਂ ਖੁਦ ਟੀਮ ਮੈਨੇਜ ਕਰਦਾ ਦਸ ਬੱਚਿਆਂ ਦੀ। ਪਰ, ਹੁਣ-ਹੁਣ ਟੀਮਾਂ ਦੇ ਵਿੱਚ ਬੱਚੇ ਘਟੀ ਜਾਂਦੇ ਨੇ। ਮਤਲਬ ਇੱਕ ਸਿੱਧੀ ਜੀ ਗੱਲ ਦੱਸਾਂ ਤਾਂ, ਬਹੁਤ ਜ਼ਿਆਦਾ ਏ ਆਈ ਨੇ ਇਫੈਕਟ ਪਾ ਦੇਣਾ ਹੁਣ ਆਪਣੀ ਸੋਚਣ ਸ਼ਕਤੀ ਨੀ ਰਹੀ ਮਤਲਬ, ਪਹਿਲਾਂ ਆਪਾਂ ਕੁਛ ਦਿਮਾਗ ਦੇ ਉੱਪਰ ਪ੍ਰੈਸ਼ਰ ਪਾਕੇ ਸੋਚਦੇ ਸੀਗੇ ਕਿ, ਮਤਲਬ ਕਿ, ਹਾਂ, ਵੀ ਕੋਈ ਵੀ ਫੋਰਮੂਲਾ ਫੋਰ ਇਗਜਾਮਪਲ ਆਪਾਂ ਲੈਂਦੇ ਹਾਂ ਤੇ ਉਦਾਹਰਨ ਦੇ ਤੌਰ ਤੇ ਮਤਲਬ ਆਪਾਂ ਕੁਛ-ਕੁਛ ਵੀ ਐਕਸਲ ਦੇ ਵਿੱਚ ਆਪਾਂ ਕੁਛ ਵਰਕ ਕਰਦੇ ਆ, ਆਪਾਂ ਦਿਮਾਗ ਨਾਲ ਸੋਚਦੇ ਸੀ। ਆਪਾਂ ਦਸ ਜਗ੍ਹਾ ਤੇ ਜਾਂਦੇ ਸੀ ਪਹਿਲਾਂ ਦੇਖਣ ਕੀ ਮਤਲਬ ਕਿ ਆਪਾਂ ਕੁਛ ਕਿਥੋਂ ਲੈਂਦੇ ਸੀਗੇ ਔਨਲਾਈਨ ਹੀ ਚੈੱਕ ਕਰਦੇ ਸੀਗੇ ਕਿ ਮਤਲਬ ਹਾਂ ਸਾਨੂੰ ਇਹ ਥੋੜ੍ਹਾ ਡਿਟੇਲ ਮਿਲ ਸਕਦੀ ਹੁਣ ਅੱਜ ਡੇਟ ਚ ਕੀ ਆ ਜਿਵੇਂ ਚੈਟ ਜੀ ਪੀ ਟੀ ਆ ਗਿਆ ਜਾਂ ਫਿਰ ਤੁਸੀਂ ਵਟਸਐਪ ਦੇ ਵਿੱਚ ਦੇਖੋਗੇ। ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਉਹਦੇ ਵਿੱਚ ਪਾਓ ਆਪਣੀ ਡਿਟੇਲ ਪਾਓ ਥੋਨੂੰ ਉਸੇ ਟਾਈਮ ਸਾਰੀ ਡਿਟੇਲ ਆ ਜਾਂਦੀ ਆ। ਜਿਹਦੇ ਨਾਲ ਕਿ, ਬਹੁਤ ਜ਼ਿਆਦਾ ਈਜ਼ੀ ਕਰਤਾ ਤੁਹਾਡੀ ਸੋਚਣ ਸ਼ਕਤੀ ਬਿਲਕੁਲ ਖਤਮ ਕਰਦੀ ਏ ਆ
ਹਾਂਜੀ ਆਹੀ ਗੱਲ ਐਨਾ ਕਿ, ਮਤਲਬ ਕਿ ਹੁਣ ਆਪਾਂ ਆਪਣਾ ਮਾਈਂਡ ਤਾਂ ਯੂਜ ਕਰ ਹੀ ਨਹੀਂ ਰਹੇ, ਮੰਨ ਲਓ ਕੋਈ ਵੀ ਟੋਪਿਕ ਬਾਰੇ ਆਪਾਂ ਕੁੱਛ ਵੀ ਜਾਣਨਾ ਆ ''ਚੈਟ ਜੀ ਪੀਟੀ' ਬਹੁਤ ਪਲੈਟਫਾਰਮ ਬਣ ਗਏ ਨਾ। ਅਲੱਗ-ਅਲਗ ਕਿਉਂਕਿ ਬੰਦੇ ਦੀ ਮਤਲਬ ਇਹ ਇੱਕ ਹਿਸਾਬ ਨਾਲ ਵੈਸੇ ਤੇ, ਆਪ ਆਪਣੇ ਲਈ ਯੂਜਫੁਲ ਆਪੇ ਰਹੇ, ਇਹ ਆਪਣੇ ਮਾਇੰਡ ਨੂੰ ਬਹੁਤ ਜ਼ਿਆਦਾ ਵੀਕ ਕਰ ਰਹੇ ਆ। ਕਿਉਂਕਿ, ਆਪ ਮਾਈੰਡ ਤੇ ਪੂਰਾ ਵੀ ਪ੍ਰੈਸ਼ਰ ਨਹੀਂ ਪਾ ਰਹੇ।
ਹਾਂ। ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਇਸ ਚੀਜ਼ ਨੇ ਆਪ ਅਪਣੇ ਮਾਇੰਡ ਤੇ ਇੰਨਾ ਜ਼ਆਦਾ ਕਬਜ਼ਾ ਕਰ ਲੈਣਾ ਕਿ, ਆਪਾਂ ਅਪਣੇ ਸੋਚਣ ਸ਼ਕਤੀ ਨਹੀਂ ਰਹਿਣੀ ਗੀ ਕਿਸੇ ਚੀਜ਼ ਮਲਬ ਕਿ, ਆਪਣੀ ਜਿਹੜੀ ਆਪਾਂ ਕਹਿੰਨੇ ਆਂ ਯਾਦਾਸ਼ਤ ਯਾਦਾਸ਼ਤ ਤੌਰ ਤੇ, ਆਪਾਂ ਅੱਗੇ ਜਾਂਨੇ ਆਂ ਆਪਣੇ ਜੋ ਯਾਦਾਸ਼ਤੀ ''ਇੰਟਰਨੈਟ' ਦੇ ਥ੍ਰੂ ਹੋ ਜਾਣੀ ਆਂ ਫੇਰ ਤਾਂ, ਆਪਾਂ ਕੀ-ਕੀ ਸੋਚਾਂਗੇ, ਜਾਂ ਕਿੰਨੀ ਕੁ ਯਾਦਾਸ਼ਤ ਰੱਖ ਲਾਂਗੇ। ਪਹਿਲਾਂ ਕਹਿੰਦਾ ਛੱਡ ਪੜਾ ਮਗਰ ਨੂੰ, ਆਪਾਂ ਇੰਟਰਨੈੱਟ ਤੇ ਫਟਾਫਟ ਦੇਖ ਲੈਂਨੈ ਤੇ, ਹੋ ਜਾਣਾ ਕੰਮ। ਇਹੀ ਚੱਲਦਾ ਪਿਆ ਅੱਜ-ਕੱਲ ਕੋਈ ਵੀ ਪ੍ਰੋਜੈਕਟ ਆਪਾਂ ਲੈ ਲੀਏ। ਕੋਈ ਪ੍ਰੋਜੈਕਟ ਲੈ ਲਈਏ ਯਾਂ, ਕੋਈ ਵੀ ਆਪਾਂ ਮੰਨ ਲਓ ਕਾਲਜ ਦਾ ਹੀ ਕੰਮ ਆ ਤੇ, ਆਪਾਂ ਕਹਿੰਨੇ ਆਂ ਕਿ ਮਤਲਬ ਪਹਿਲਾਂ ਹੁੰਦਾ ਸੀਗਾ ਆਪਾਂ ਅ ''ਮੈਂ ਜਦੋਂ ਕੋਲਜ ਕਰਦਾ ਸੀਗਾ ਤੇ, ਮੈਨੂੰ ਸੀਗਾ ਕਿ ਮਤਲਬ ਕਿ ਅ ਮੈਨੂੰ ਫਰੈਂਚ ਲੈਂਗੁਏਜ ਮੈਨੂੰ ਦੱਸੀ ਗਈ ਸੀਗੀ। ਮੈਂ ਫਰੈਂਚ ਲੈਂਗੁਏਜ ਵੀ ਸਿੱਖੀ ਤੇ ਸਾਨੂੰ ਜਾਣਾ ਪੈਂਦਾ ਹੁੰਦਾ ਸੀਗਾ। ਕਿ ਅ ਜਿਵੇਂ ਬਾਹਰਲੇ ਫੋਰਨਰਸ ਦੇ ਨਾਲ ਗੱਲਬਾਤ ਕਰਨ ਜਾਣਾ ਪੈਣਾ ਹੁੰਦਾ ਸੀਗਾ। ਤੇ ਅੱਜ ਦੀ ਡੇਟ ਚ ਕੀ ਆ ਤੁਸੀ ਏ ਆਈ ਦੇ ਨਾਲ ਤੁਸੀ ਸਿੱਧੀ ਗੱਲ ਕਰ ਸਕਦੇ ਹੋ ਤੁਹਾਨੂੰ ਕਿਸੇ ਨਾਲ ਜਾਣ ਦੀ ਲੋੜ ਇੰਟਰਵਿਊ ਦੀ ਫੋਨ ਕੋਲ ਆ ਤੁਹਾਨੂੰ ਓਹ ਵੀ ਤੁਸੀ ਅ ਏ ਆਈ ਦੇ ਨਾਲ ਕਰ ਸਕਦੇ ਹੋ।
ਹਾਂਜੀ ਇਹ ਤੇ ਗੱਲ ਹੈ ਨਾ ਕਿਉਂਕਿ ਹੁਣ ਮਤਲਬ ਕਿ ਅਪਣਾ ਕੰਮ ਨੱਬੇ ਪ੍ਰਸੈਂਟ ਲਗਭਗ ਆਪਾਂ ਮੰਨ ਸਕਦੇ ਹਾਂ ਕਿ ਈਜ਼ੀ ਹੋ ਗਿਆ ਕਿਉਂਕਿ ਪਹਿਲਾਂ ਦੇ ਟਾਈਮ ਚ ਪਹਿਲਾਂ ਤਾਂ ਬੋਤ ਡਿਫੀਕਲਟ ਸੀ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਤੁਹਾਨੂੰ ਜਾਣਾ ਪੈਂਦਾ ਸੀਗਾ ਅੱਜ ਦੇ ਟਾਈਮ ਚ ਐਹੋ ਜਿਹਾ ਕੁਛ ਵੀ ਨੀ ਹੈ ਸਭ ਕੁਛ ਬੈਠੇ ਬੈਠੇ ਹੋ ਰਿਹਾ ਐ
ਹਾਂ।
ਮੇਰਾ ਜਿਹੜਾ ਆਪਣਾ ਜਿਵੇਂ ਕੋਈ ਵੀ ਮੰਨ ਲਓ ਪਲੈਟਫਾਰਮ ਸੋਸ਼ਲ ਮੀਡੀਆ ਮੰਨ ਲਓ ਏ ਏ। ਅਪਣੀ ਅਟੈਂਸ਼ਨ ਲੈ ਰਿਹਾ ਐ ਹਾਂਜੀ ਤੇ ਔ ਨਾਲੇ ਮਤਲਬ ਟਾਈਮ ਦੇ ਵਿੱਚ ਏਹ ਵੀ ਆ ਅਪਣੇ ਤੋ ਇਫੈਕਟ ਪਾਊਗਾ ਨਾ ਅਪਣੀ ਲਾਈਫ ਤੇ।
ਬੋਤ ਜਾਦਾ ਬਹੁਤ ਜਾਦਾ ਹੁਣ ਅੱਜ ਦੀ ਡੇਟ ਚ ਆਪਾਂ ਜਿਵੇਂ ਆਪਾਂ ਰੀਲਸ ਈ ਦੇਖਣ ਲੱਗ ਗਏ ਇੰਸਟਾ ਗਰਾਮ ਤੇ ਵੇਖਣ ਲੱਗ ਸੀਗੇ ਤੇ ਆਪਾਂ ਨੂੰ ਕਿੰਨਾ ਮਤਲਬ ਕਿ ਆਪਾਂ ਜੇ ਪੰਜ ਮਿੰਟ ਬੈਠਾਂਗੇ ਤੁਹਾਨੂੰ ਘੰਟਾ ਪਤਾ ਨੀ ਚੱਲਣਾ ਔਦਾ ਕਿਥੇ ਨਿਕ ਨਿਕਲ ਗਿਆ ਰੀਲਸ ਇੰਨੀਆਂ ਆਪਾਂ ਦੇਖਣ ਦੇ ਫੋਨ ਦੇ ਵਿੱਚ ਇੰਨੇ ਮਸ਼ਰੂਫ ਹੋ ਜਾਨੇ ਆਂ ਕਿ ਮਤਲਬ ਵੀ ਬਸ ਟਾਈਮ ਇੱਕ ਘੰਟਾ ਡੇਢ ਘੰਟ ਦੋ ਘੰਟਾ ਪਤਾ ਹੀ ਨਈ ਚੱਲਦਾ ਕਿੱਥੇ ਗਿਆ। ਆਪਾਂ ਅੱਜ ਕੱਲ ਫੋਨ ਦੇ ਉੱਪਰ ਜਾਦਾ ਨਿਰਪਰ ਹੋ ਗਏ ਹਾਂ।
ਹਾਂਜੀ-ਹਾਂਜੀ ਬੋਤ ਜਾਦਾ ਮਤਲਬ ਚਾਲੂ ਕਰਨ ਦੀ ਦੇੇਰ ਹੈ ਮੰਨ ਲਓ ਨੋਰਮਲੀ ਮੋਸਟਲੀ ਜ਼ਿਆਦਾਤਰ ਰੀਲਸ ਈ ਚੱਲਦੀ ਹੈ ਤੇ ਸ਼ੋਰਟਸ ਵਗੈਰਾ ਇੱਕ ਵਾਰੀ ਮਤਲਬ ਓਨ ਕਰ ਲਓ ਹਾਲਾਂਕਿ ਮਤਲਬ ਅਪਣੇ ਮਾਈੰਡਸੈਟ ਚ ਏ ਹੁੰਦਾ ਕਿ ਯਾਰ ਨਹੀਂ ਸਿਰਫ ਪੰਜ ਮਿੰਟ ਲਈ ਮਤਲਬ ਕਿ ਮਨੋਰੰਜਨ ਲਈ ਦੇਖਾਂਗੇ। ਪਰ ਓਸ ਤੋਂ ਬਾਅਦ ਘੰਟੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਬੀਤ ਗਿਆ।
ਹਾਂ। ਬੋਤ ਜ਼ਆਦਾ ਇੰਟਰਨੈਟ ਔਰਚ ਹੈ ਇਨੇ ਤਾਂ। ਅੱਜ ਦੀ ਡੇਟ ਵਿੱਚ ਮੋਬਾਇਲ ਇਕ ਏਹੋ ਜੀ ਚੀਜ਼ ਹੈ, ਕਿ ਜਿਹਦੇ ਨਾਲ ਜਿਹਤੋਂ ਬਿਨਾਂ ਬੰਦਾ ਰਹਿੰਦਾ ਈ ਨਈ। ਪਹਿਲੀ ਗੱਲ ਤਾਂ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਮੋਬਾਇਲ ਤੋਂ ਬਿਨਾਂ ਰਹਿੰਦੇ ਹੋਣਗੇ।
ਹਾਂਜੀ ਨਹੀਂ ਰਹਿੰਦੇ ਪਰ ਮਤਲਬ ਕਿ ਮੋਸਟਲੀ ਚੱਲ ਆਪ ਆਪਾਂ ਤਾਂ ਹੁਣ ਮੰਨ ਲਿਆ ਕਿ ਆਪਾਂ ਤਾਂ ਅਡਿਕਟਿਡ ਹੋ ਹੀ ਗਏ ਹਾਂ ਇਹਨਾਂ ਦੇ ਪਰ ਜਿਹੜੇ ਛੋਟੇ-ਛੋਟੇ ਬੱਚੇ ਚੇ ਆ ਉਹ ਆਪਣੇ ਤੋਂ ਵੀ ਜਿਆਦਾ ਮਤਲਬ ਕਿ ਜਿਦ ਕਰਕੇ ਫੋਨ ਜਿਵੇਂ ਖਾਣਾ ਖਾਂਦੇ ਆ ਯਾਂ ਕੁਛ ਵੀ ਕੋਈ ਵੀ ਮੰਨ ਲਓ ਮੂਮੈਂਟ ਕਰਦੇ ਆ ਨਾ। ਤੇ ਫੋਨ ਓਨਾਂ ਨੂੰ ਕੋਲ ਚਾਹੀਦਾ ਫੋਨ ਚਾਲੂ ਹੋਣਾ ਚਾਹੀਦਾ।
ਹਾਂ ਓਹੀ ਹੈ ਕਿ ਮਤਲਬ ਕਿ ਬੱਚੇਆਂ ਓਨਾਂ ਨੂੰ ਵੀ ਆਪਾਂ ਹੀ ਲਾਉਂਨੇ ਆਂ ਫੋਨ ਤੇ। ਕਿਉਂਕਿ ਆਪਾਂ ਕੰਮਾਂ ਵਿੱਚ ਮਸ਼ਰੂਫ ਹਾਂ। ਤੇ ਆਪਾਂ ਫੋਨ ਫੜਾ ਦਿੰਨੇ ਆਂ ਓਨਾਂ ਨੂੰ ਕੀ ਕਹਿੰਦੇ ਉਹਨਾਂ ਆਪਣਾ ਪਿੱਛਾ ਛੜਾਉਣ ਲਈ ਆਪਾਂ ਨੂੰ ਫੋਨ ਕਰਾ ਦਿੰਦੇ ਹਾਂ ਬੱਚਿਆਂ ਨੂੰ ਵੀ ਫੋਨ ਦੇਖ ਲਾ ਉਹ ਜਦੋਂ ਫਿਰ ਬੱਚੇ ਨੂੰ ਆਦਤ ਲੱਗ ਜਾਂਦੀ ਹੈ ਫੋਨ ਦੇਖਣ ਦੀ ਉਦੋਂ ਬਾਅਦ ਆਪਾਂ ਕਹਿੰਦੇ ਹਏ ਸਾਡਾ ਜਵਾਕ ਫੋਨ ਦੇਖਦਾ ਫੋਨ ਦੇਖ
ਸਹੀ ਹੈ ਜੀ ਬੱਚੇ ਨੇ ਮਤਲਬ ਕਦੇ ਸਟਾਰਟਿੰਗ ਚਾਰ ਗਿਆ ਕਿ ਮੈਨੂੰ ਫੋਨ ਦਓ ਉਹਨੂੰ ਤਾਂ ਇਹਦੇ ਬਾਰੇ ਪੂਰਾ ਵੀ ਨੌਲੇਜ ਨਹੀਂ ਸੀਗੀ। ਆਪਾਂ ਆਪ ਸੁਣਾਉਦੇ ਆ ਮਤਲਬ ਕਿ ਇੱਕ ਵਾਰ ਤਾਂ ਮਤਲਬ ਕਿ ਸਟਾਰਟਿੰਗ ਚ ਤਾਂ ਚਾਲ ਹੀ ਮੰਨ ਲਾ ਹਨਾ। ਕੀ ਵੀ ਹਾਂ ਯਾਰ ਸਾਡਾ ਬੱਚਾ ਚੱਲ ਦੇਖੂਗਾ ਵਧੀਆ ਟਾਈਮ ਪਾਸ ਹੋਜੂਗਾ ਇਹਦਾ ਵੀ ਪਰ ਉਸ ਤੋਂ ਬਾਅਦ ਉਹ ਫਿਰ ਜਦੋਂ ਮਤਲਬ ਕਿ ਉਸ ਤੇ ਗਿੱਜੇ ਜਾਂਦਾ ਫੇਰ ਆਪਾਂ ਨੂੰ ਐ ਫੀਲ ਹੁੰਦਾ ਯਾਰ ਗ਼ਲਤ ਹੋ ਗਿਆ ਐ ਤਾਂ
ਹਾਂ ਬੀਜੀ ਆ ਅੱਜ ਕੱਲ੍ਹ ਮਤਲਬ ਕਿ ਬਹੁਤ ਇਹ ਪਰ ਬਹੁਤ ਗ਼ਲਤ ਆ ਰਿਹਾ ਅੱਗੇ ਜ਼ਮਾਨਾ। ਬੱਚੇ ਵੀ ਹੁਣ ਬੀਟਾ ਵਰਜਨ ਦੇ ਆ ਗਏ ਨੇ, ਕਿ ਜਿਹੜੇ ਬਾਹਲੇ ਹੀ ਤੇਜ਼ ਨੇ ਜਿਵੇਂ ਸਿੱਖੇ ਸਿ ਆਏਂ ਹੁੰਦੇ ਆ ਆਏਂ ਹੋ ਗਿਆ ਵਾ ਮੇਰਾ ਤਾਂ ਆਪ ਇੱਕ ਸਾਲ ਦਾ ਬੱਚਾ ਵਾ ਤੇ ਉਹ-ਉਹ ਫੋਨ ਫੋਨ ਦੇ ਵਿੱਚ ਇੰਨਾ ਹੋ ਗਿਆ ਜਦੋਂ ਮਾੜਾ ਜਾ ਫੋਨ ਲਾ ਦੋ ਟੀ ਵੀ ਲਾ ਦੋ ਉਹਦੇ ਕੰਨ ਖੜੇ ਹੋ ਜਾਂਦੇ ਆ ਵੀ ਫ਼ੋਨ ਆ ਗਿਆ।
ਇਹੋ ਜਿਹੀਆਂ ਚੀਜ਼ਾਂ ਹੈ ਜਿਹੜੀਆਂ ਫੋਨ ਚ ਆਪਾਂ ਨੂੰ ਨਹੀਂ ਆ ਰਹੀਆਂ ਪਰ ਉਹਨਾਂ ਨੂੰ ਪਤਾ ਹੁੰਦਾ।
ਹਾਂ ਕਿਉਂਕਿ ਜਿਵੇਂ ਆਪਣੇ ਆਪ ਜਿਵੇਂ ਆਪਣੇ ਮਾਂ ਪਿਓ ਆ ਆਪਾਂ ਉਹਨਾਂ ਨੂੰ ਘੱਟ ਚੀਜ਼ਾਂ ਪਤਾ ਆਪਾਂ ਨੂੰ ਜ਼ਿਆਦਾ ਪਤਾ ਵਾ ਸੇਮ ਅਗਲੀ ਜਨਰੇਸ਼ਨ ਆਪ ਆਪਣੇ ਤੋਂ ਜ਼ਿਆਦਾ ਤੇਜ਼ ਆਊਗੀ ਉਹਨਾਂ ਨੂੰ ਜ਼ਿਆਦਾ ਚੀਜ਼ਾਂ ਪਤਾ ਹੋਣਗੀਆਂ, ਆਪਾਂ ਨੂੰ ਘੱਟ ਪਤਾ ਹੋਣਗੀਆਂ।
ਹਾਂਜੀ-ਹਾਂਜੀ-ਹਾਂਜੀ ਚਲੋ ਵੀਰ ਜੀ ਥੈਂਕਯੂ। ਥੋਡਾ ਬਹੁਤ-ਬਹੁਤ ਧੰਨਵਾਦ ਥੋਡੇ ਤੋਂ ਬਹੁਤ ਜ਼ਿਆਦਾ
ਆ ਧੰਨਵਾਦ ਬਹੁਤ ਵਧੀਆ ਲੱਗਿਆ ਥੋਡੇ ਨਾਲ ਗੱਲ ਕਰਕੇ, ਫੇਰ ਕਰਾਂਗੇ ਵੀਰੇ ਗੱਲ।
ਅ ਯਾਰ ਵੀਰੇ ਮਤਲਬ ਕਿ ਉਹ ਥੋੜਾ ਡੋਂਟ ਮਾਈੰਡ ਨਾ ਕਰਿਓ ਕਿਉਂਕਿ ਮੈਂ ਤੁਹਾਨੂੰ ਮਤਲਬ ਸਟਾਟਿੰਗ ਵਿੱਚ ਥੋਡੇ ਤੋਂ ਥੋੜਾ ਜਿਹਾ ਉਹ ਮਤਲਬ ਥੋਡੇ ਬਾਰੇ ਪੁੱਛਿਆ ਨਾ। ਕਿਉਂਕਿ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਤਾ ਸੀ, ਕਿ ਹਾਂ ਮਤਲਬ ਕਿ ਮੈਂ ਹਾਂਜੀ ਨੋਰਮਲੀ ਕਿਸੇ ਨਾਲ ਵੀ ਕਨਵਰਸੇਸ਼ਨ ਕਰਦਾ ਨਾ ਤੇ ਉਹਦੇ ਬਾਰੇ ਥੋੜ੍ਹਾ ਜਿਹਾ ਜਾਣ ਲੈਂਨਾ।
ਹਾਂਜੀ-ਹਾਂਜੀ-ਹਾਂਜੀ ਨਹੀਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਫੇਰ ਓਕੇ। ਥੈਂਕ ਯੂ ਵੀਰੇ।